ਕਾਜੀ
ਸਤਿ ਸ੍ਰੀ ਅਕਾਲ ਜੀ ਕੀ ਹਾਲ ਐ
ਵਧੀਆ ਜੀ ਤੁਸੀਂ ਸੁਣਾਓ ਕੀ ਹਾਲ ਚਾਲ
ਬਸ ਵਧੀਆ ਮੈਂ ਕਿਹਾ ਫੋਨ ਕਰਾਂ ਤੁਸੀ ਤੇ ਯਾਦ ਨੀ ਕਰਦੇ ਬਿਜ਼ੀ ਇਨਾ ਰਹਿੰਦੇ ਆਪਣੀ ਲਾਈਫ ਵਿਚ
ਅੱਜ ਕੱਲ ਥੋੜਾ ਛੁੱਟੀਆਂ ਹੋਈਆਂ ਨੇ ਬੱਚੇ ਆਏ ਹੋਏ ਨੇ ਇੱਧਰ ਸਾਰੇ ਤੇ ਐ ਐ ਉਹੀ ਬਸ ਉਹਨਾਂ ਈ ਅਸੀਂ ਲੱਗੇ ਰਹਿੰਣੇ ਹਰ ਟਾਈਮ ਆਉਦੀ ਕਦੀ ਕੁੱਛ ਬਣਾ ਕੇ ਦਿਓ ਕਦੀ ਕੁਛ ਬਣਾ ਕੇ ਦਿਓ।
ਅੱਛ, ਅੱਛਾ ਫੋਨ ਆਇਆਰੀ ਤੁਹਾਡੀ ਸਿਸਟਰ ਇਨ ਲੋ ਨਈ ਓ
ਹਾਂਜੀ, ਬਸ ਬੂਆ ਦੇ ਜਿਹੜੇ ਅੱਗੇ ਬੱਚੇ ਹੈਗੇ ਨੇ ਉਹ ਆਏ ਨੇ ਤੇ ਜਿਹੜੇ ਇਹਨਾਂ ਦੀ ਸਿਸਟਰ ਹੈ ਉਹਨਾਂ ਦੇ ਬੱਚੇ ਆਏ ਹੋਏ ਨੇ। ਸਾਰੇ ਬੱਚੇ ਇੱਧਰ ਹੀ ਨੇ, ਜਿੰਨੇ ਕਜਨ ਹੈਗੇ ਨੇ ਨਾਲ ਦੇ ਜਿਹੜੇ ਸਾਰੇ ਛੋਟੇ- ਛੋਟੇ ਬੱਚੇ ਨੇ ਸਾਰੇ ਇੱਥੇ ਹੀ ਨੇ ਹਾਂ, ਬਸ ਰੌਣਕਾਂ ਹੀ ਰੌਣਕਾਂ ਨੇ ਇਹ ਤਾਂ ਇਹ ਤਾਂ ਹਰ ਛੁੱਟੀਆਂ ਤੇ ਐਵੇ ਵੀ ਹੁੰਦਾ ਵੀ ਚਲੋ ਨਾਨਕੇ ਜਾਈਏ ਤੇ ਇੱਥੇ ਹੀ ਸਾਰੇ ਦੇ ਸਾਰੇ ਇੱਕੋ ਵਾਰੀ ਪਲੈਨ ਕਰਦੇ ਨੇ ਮੈਂ ਵੀ ਕਹਿੰਣੀਂ ਬਈ। ਫੇਰ ਤੁਸੀਂ ਨਾ ਸਾਰੇ ਅਲੱਗ, ਅਲੱਗ ਨਾਓ ਵੀ ਇੱਕੋ ਵਾਰ ਆਓ ਸਾਰੇ।
ਸਾਡੇ ਵੀ ਤਾਂ ਐਵੇਂ ਹੁੰਦਾ ਸੀ ਹਾਂ ਅਸੀਂ ਵੀ ਤਾਂ ਛੁੱਟੀਆਂ ਦਾ ਇੰਤਜ਼ਾਰ ਕਰਦੇ ਰਹਿ ਜਾਂਦੇ ਸੀ। ਨਹੀਂ ਸਾਡਾ ਬਚਪਨ ਵੀ ਤਾਂ ਐਵੇਂ ਹੀ ਹੁੰਦਾ ਸੀ, ਅਸੀਂ ਵੀ ਛੁੱਟੀਆਂ ਦਾ ਇੰਤਜ਼ਾਰ ਕਰਦੇ ਸੀ ਕਦੋਂ ਨਾਨੀ ਘਰ ਜਾ ਆਈਏ ਮਾਸੀ ਦੇ ਬੱਚੇ ਸਾਰੇ ਇਕੱਠੇ ਹੋਵਾਂਗੇ।
ਬਸ ਇੱਥੇ ਹੀ ਹੈ ਵੀ ਹੁੰਦਾ ਹੂਣ ਏ ਹੀ ਸਾਰੀ ਮਾਸੀ, ਬੂਆ ਬੰਦੇ ਜਿੰਨਾ ਜਿਹਨਾਂ ਦੀ ਮੈਂ ਮਾਸੀ, ਭੂਆ ਜੋ ਵੀ ਲੱਗਦੀ ਆ ਹੁਣ ਸਾਰੇ ਇੱਧਰ ਹੀ ਆ ਜਾਂਦੇ ਨੇ, ਤੇ ਔਹੀ ਪੁੱਛਦੇ ਨੇ ਕਿ ਮਤਲਬ ਮੈਂ ਵੀ ਐਵੇਂ ਈ ਕਹਿੰਦੇ ਹਾਂ ਵੀ ਸਾਰੇ ਨੇ ਇੱਕੋ ਵਾਰੀ ਆ ਜੋ, ਕਿਉਂਕਿ ਪਤਾ ਕੀ ਹੁੰਦਾ ਫੇਰ ਅਸੀਂ ਵੀ ਕਿਧਰੇ ਨਾ ਕਿਧਰੇ ਘੁੰਮਣ ਜਾਣਾ ਹੁੰਦਾ ਫੇਰ ਐਵੇਂ ਇੱਕ ਜਾਂਦਾ ਦੂਜਾ ਆਂਦਾ ਫਿਰ ਇੱਕ ਜਾਂ ਫਿਰ ਦੂਜਾ ਆਂਦਾ ਫਿਰ ਉਹ ਸਆ ਪੈਂਦਾ ਵੀ ਫਿਰ ਟਾਈਮ ਦਾ ਨੀ ਹੁੰਦਾ ਕਦੀ ਕੁਛ, ਕਦੀ ਕੁਛ ਫੇਰ ਪਿੱਛੋਂ ਗੱਲਾਂ ਹੁੰਦੀਆਂ ਨੇ ਅਲਗ ਤੋਂ ਕਿ ਉਹਨੂੰ ਬੁਲਾ ਲਿਆ ਮੈਨੂੰ ਨੀ ਬੁਲਾਇਆ।
ਚਲੋ ਇਹ ਸਹੀ ਹੈ ਸਾਰੇ ਇਕੱਠੇ ਨਾਲੇ ਸਭ ਮਿਲ ਵੀ ਲੈਂਦੇ ਨੇ ਆਪ ਸ ਇੰਜੋਏਮੈਂਟ ਕਿੱਥੇ ਅਲੱਗ, ਅਲੱਗ ਹੋਰ ਤੁਹਾਡੇ ਬੱਚੇ ਬੜੀ ਯਾਦ ਆਂਦੀ ਕੋਾਲਜ ਕੀ ਕਰਦੀ ਪੀ ਏ।
ਜਾਂਦੀ ਹੈ ਹਲੇ ਤੇ ਛੁੱਟੀਆਂ ਚੱਲ ਰਹੀਆਂ ਨੇ ਉਦੀਆਂ ਉਹਨੇ ਪੇਪਰ ਦਿੱਤੇ ਸੀਗੇ ਹਲੇ ਏਸ ਵਾਰੀ ਉਹਦੀ ਹੁਣ ਛੁੱਟੀਆਂ ਨੇ ਇਸ ਵਾਰ ਤੇ ਤੇ ਪਰ ਸਾਡੇ ਘਰ ਨਾ ਪਤਾ ਕੀ ਗੱਲ ਹੈ ਸਾਡੇ ਘਰ ਬੱਚੇ ਹੈ ਨੀ ਛੋਟੇ ਜਿਹੜਾ ਚਾ ਚਚੀ ਦਾ ਮੁੰਡਾ ਹੈਗਾ ਨਾ ਛੋਟਾ ਉਹ ਆਪਣੇ ਨਾਨਕੇ ਗਿਆ ਹੁੰਦਾ ਂਹ ਛੁੱਟੀਆਂ ਨਾਨਕੇ ਹੀ ਕੱਟਦਾ।
ਅੱਛਾ, ਚਲੋ ਹੋਰ ਵਧੀਆ ਫਿਰ ਤਾਂ ਹਾਂ ਬਸ ਹਾਂਦਿਆਂ ਨੂੰ ਵੇਖੋ ਹਾਂ ਵੇਖੋ ਹਾਂਣਦਿਆਂ ਨੂੰ ਹਾਨ ਦੇ ਪਸੰਦ ਆਉਂਦੇ ਨੇ ਸੀ ਹੈ ਗਾ। ਸਾਨੂੰ ਕਹਿੰਦੇ ਪਏ ਸਾਨੂੰ ਆਪਣੇ ਏਜ ਗੁੱਪ ਉੱਧਰ ਚਾਹੀਦਾ ਵੇ। ਬੱਚਿਆਂ ਨੂੰ ਬੱਚਿਆਂ ਦੇਖ ਲੋ ਚਾਹੀਦਾ ਹੈ ਸੀ।
ਬਸ ਇਹੀ ਹੁੰਦਾ ਤੇ ਬਸ ਇਹੀ ਤੇ ਮੈਂ ਹੁਣ ਉਹੀ ਓ ਦੇਖ ਹੀ ਰਹੀ ਸੀ ਤੇ ਉਹ ਚਲਾ ਗਿਆ, ਫਿਰ ਪਿੱਛੋਂ ਇਹਨਾਂ ਨੇ ਬੱਚੇ ਆ ਬੱਚਿਆਂ ਨੇ ਆਣਾ ਸੀਗਾ ਤੇ ਮੈਂ ਕਿਹਾ ਵੀ ਸਾਰੇ ਇੱਕ-ਇੱਕ ਕਰਕੇ ਆਣਗੇ ਫੇਰ ਇਹਨਾਂ ਕੋਲ ਨਾ ਕੋਈ ਖੇਲਣ ਵਾਲਾ ਹੋਏਗਾ, ਫੇਰ ਸਾਰਾ ਦਿਨ ਬੈਠ ਕੇ ਟੀ ਵੀ ਦੇਖਣਗੇ ਤੇ ਬੋਲੇਣ ਗੇ ਕਿ ਬੋਰ ਹੋ ਰਿਹਾ ਬੋਰ ਹੋ ਰਿਹਾ। ਤੇ ਮੈਂ ਕਿਹਾ ਸਾਰੇ ਨੂੰ ਇੱਕੋ ਵਾਰੀ ਬੁਲਾ ਲੋ ਅ ਹੁਣ ਗਏ ਨੇ ਇਹਨਾਂ ਨੂੰ ਪਾਰਕ ਲੈ ਕੇ ਗਏ ਨੇ ਹੁਣ ਪਾਰਕ ਲੈ ਕੇ ਗਏ ਨੇ ਸਾਰੇ ਬੱਚਿਆਂ ਨੂੰ
ਰੋਣਕਾਂ ਹੀ ਹੁੰਣਦੀਆਂ ਨਾ ਮੈਨੂੰ ਵੀ ਮੇਰਾ ਬਚਪਨ ਯਾਦ ਆ ਗਿਆ, ਮੈਂ ਕਿਹਾ ਮੈਨੂੰ ਵੀ ਮੇਰਾ ਬਚਪਨ ਯਾਦ ਆ ਗਿਆ। ਮਾਸੀ। ਦੋ ਮਾਸੀਆਂ ਨੇ ਨਾ ਤੇ ਦੋਨਾਂ ਦੇ ਬੱਚੇ ਮੇਰੇ ਹਾਨ ਦੇ ਸੀ। ਹੁਣ ਵੀ ਹਾਂਦੇ ਹੀ ਨੇ ਫੇਰ ਸਭ ਨੇ ਐਨ ਇਕੱਠੇ ਹੋ ਜਾਣਾ, ਖੇਰਨਾ, ਪਾਰ ਖਸਾਣਾ ਭੈਣਾਂ ਔਰ ਹੱਥ ਫਸਾ ਕੇ
ਹਮ, ਹਾਂ ਇਹ ਤਾਂ ਅਸੀਂ ਵੀ ਬੜਾ ਕੀਤਾ ਗਿਆ ਬੈਲਾਂ ਵਜਾ ਕੇ ਭੱਜਦੇ ਸੀਗੇ ਜਾਂਦੇ ਸੀ ਨਾ ਕਰਦੇ ਸੀਗੇ ਤੇ ਇੱਕ ਵਾਰੀ ਨਾ ਆਂਟੀ ਨੇ ਸਾਨੂੰ ਫੜ ਲਿਆ ਕਹਿੰਦੀ। ਕੀ ਕਰਦੇ ਹੋ ਫੇਰ ਅਸੀਂ ਫੇਰ ਵੀ ਟੀਕੇ ਨਹੀਂ ਆਪਾਂ ਫੇਰ ਵੀ ਹਰ ਜ ਜਦੋ ਵੀ ਜਾਂਦੇ ਸੀ, ਆਪਾਂ ਬੈਲ ਵਜਾ ਕੇ ਜਾਂਦੇ ਸੀਗੇ।
ਹਾਂ। ਅੱਛਾ ਤੇ ਅਸੀਂ ਪਤਾ ਕੀ ਇੱਕ ਵਾਰੀ ਨਾ ਅਸੀਂ ਉਹ ਨਾ ਕੈਮਰੇ ਆਲਾ ਘਰ ਸੀ ਅਸੀਂ ਬੱਚੇ ਸਾਨੂੰ ਸਮਝ ਨਹੀਂ ਸੀ। ਕੈਮਰੇ ਲੱਗੇ ਹੁੰਦੇ ਨਾ ਬੂਹੇ ਤੇ ਸਾਨੂੰ ਲੱਗਿਆ ਪਤਾ ਨੀ ਕੀ ਇਹ ਹੈ ਅਸੀਂ ਨਾ ਉਹਦੇ ਵਿੱਚ ਚਾਬੀ ਵਾਰ ਪਿਆਵੇਂ ਸੀਗਾ ਚੱਲ ਟੁੱਟ ਜਾਏਗੀ ਚੀਜ਼ ਉਸ ਤੋਂ ਬਾਅਦ ਤਾਈਂ ਓ ਅਸੀਂ ਡਰ ਕੇ ਭੱਜੇ ਸਾਰੇ ਬਾਹ ਨੇ ਸਾਡੀ ਮੰਮੀਆਂ ੈਂ ਸਾਨੂੰ ਦੱਸਿਆ ਕੈਮਰੇ ਲਈ ਆਂਟੀ ਸੀੀ ਸਭ ਤੋਂ ਸੌਖਾ ਕਾਰਜ ਹੋ ਸਾਡੀ ਕਲੋਮੀ ਅਸੀਂ ਫੇਰ ਨੀ ਉਹਦੇ ਬੂਏ ਅੱਗੋ ਲੰਗੇ। ਦਰ ਦਰਦੇ ਹੁੰਦੇ ਸੀ ਬਈ ਕੋਈ ਮਤਲਬ। ਬੋਤਾ ਹੀ ਬਚਪਨ ਇਸ ਕਿਵੇਂ ਹੁੰਦਾ ਸੀਗਾ ਅਜ ਕੱਲ ਕਿੱਥੇ ਬਚਪਨ। ਰੇਹ ਗਿਆ ਬੱਚਿਆਂ ਨੂੰ ਕਿੱਥੇ ਖੇਡ ਯਾਦ ਨੇ ਓ। ਅਸੀਂ ਕੱਠੇ ਖੇਲਣਾ ਖੋ ਖੋ ਊਚ ਨੀਚ ਹਨਨਾ।
ਬਿਲਕੁਲ ਮੈਂ ਤਾਂ ਉਹੀ ਹੁਣ ਆਪਾਂ ਵੀ ਇਹ ਵੀ ਆਉਂਦੇ ਨੇ ਨਾ ਸਾਰੇ ਬੱਚੇ ਤੇ ਇਹ ਬੈਠ ਜਾਂਦੇ ਨੇ ਬੀ ਇਹ ਕਰਕੇ ਦਿਓ ਉਹ ਕਰਕੇ ਦਿਓ ਇਹ ਬਣਾ ਕੇ ਦਿਓ ਬਣਾ ਕੇ ਦਿਓ ਪਹਿਲੇ ਪਹਿਲੇ ਤਾਂ ਜਦੋਂ ਮੈਨੂੰ ਸੱਚੀ ਦੱਸਿਆ ਪਹਿਲੇ ਪਹਿਲੇ ਮੈਨੂੰ ਚਿੜ ਮੱਚਦੀ ਸੀ ਮੈਂ ਕਿਹਾ ਯਾਰ ਕੀ ਐ ਸਾਰਾ ਟਾਈਮ ਸਾਰੀ ਛੁੱਟਟੀ ਚ ਆ ਜਾਂਦੇ ਨੇ ਸਾਡੀ ਵੀ ਛੁੱਟੀਆਂ ਖਰਾਬ। ਕਰਦੇ ਨੇ। ਪਰ ਫਿਰ ਮੈਨੂੰ ਆਪਣਾ ਯਾਦ ਟਾਈਮ ਵੀ ਆਪਾਂ ਵੀ ਐਵੇਂ ਜਾਂਦੇ ਸੀਗੇ ਨਾ ਤੇ ਐ ਵਾਲਾ ਟਾਈਮ ਕਦੇ ਨੀ ਭੁੱਲਦਾ ਬੰਦੇ ਨੂੰ ਫੇਰ ਮੈਂ ਇਹਨਾਂ ਨੂੰ ਕਹਨਿ ਮੈਂ ਕਿਹਾ ਆਜੋ ਸਾਰੇ ਆਓ। ਵੀ ਅਪ
ਨਹੀਂ ਪਰ ਜਦੋਂ ਸਾਡੀ ਛੁੱਟੀਆਂ ਸੀ ਨਾ ਜਦੋਂ ਸਾਡੀੀਆਂ ਛੁੱਟੀਆਂ ਸੀ ਨਾ ਅਸੀਂ ਪਤਾ ਕੀ ਕਰਦੇ ਸੀ ਉਹ ਦੋ ਦੋ ਰੁਪਏ ਦੇ ਪਹੁੰਚ ਆਉਂ ਪਤਾ ਨੀ ਮਿਲਦੇ ਕੀ ਨਹੀਂ ਉਹ ਨਿੰਬੂ ਪਾਣੀ ਦੇ ਪਾਊਚ ਆਉਂਦੇ ਸੀ ਦੋ ਰੁਪਏ ਦੇ। ਪਾਣੀ ਚ ਕੋੋਲ ਕੇ ਪੀਣਾ ਹਾਂ ਅਸ ਬਸ। ਅਸੀਂ ਆਪ ਹੀ ਖਰੀਦੇ ਹੁੰਦੇ ਸੀ ਮੈਗੀ ਦੇ ਪੈਕੇਟ ਲੈਣੇ ਸਭ ਨੇ ਦਸ ਦਸ ਰੁਪਏ ਦੇ ਸਭ ਨੇ ਲੈਣੇ ਨੇ। ਇਕੱਠੀ ਬਣਾ ਲੈਣੀ ਬੜਾ ਮਜ਼ਾ ਆਉਂਦਾ ਸੀ ਰਾਤੀ ਰਾਤੀ ਤਿੰਨ ਤਿੰਨ ਚਾਰ ਚਾਰ ਵਸੇ ਤ ਜਾਗਣਾ ਤੋਤਾ ਮੂਵੀ ਦੇਖਣੀ।
ਹਾਂ ਇਹ ਤ ਸਾਨੂੰ ਯਾਦ ਵਾਰੀ ਨਾ ਮੇਰੇ ਕਜ਼ਨ ਸੀਗੇ। ਤੇ ਅਸੀ ਮਤਲਬ ਘਰ ਸੀ ਨਾ ਸਭਨੇ ਮਤਲਬ ਵੱਡਿਆਂ ਨੇ ਪਲੈਨ ਬਣਾਇਆ ਵੀ ਆਪਾਂ ਜਾਣਾ ਤੇ ਬੱਚੇ ਸਾਰੇ ਘਰ ਰੋ ਤੁਸੀਂ ਵੀ ਮੈਂ ਸੀਗੀ ਮੇਰੀ ਭੂਆ ਦੇ ਬੇਚ ਐ ਸੀਗੇ ਮੇਰੀ ਵੱਡੀ ਭੈਣ ਤੇ ਮੇਰੀ ਤਾਈ ਦੇ ਦੋ ਮੁੰਡੇ। ਨੇ ਨਾ ਉਹ ਵੀ ਸੀਗੇ ਤੇ ਅਸੀਂ ਛੇ ਜਣੇ ਘਰ ਕੱਲੇ ਤੇ ਉਸ ਤੋਂ ਬਾਅਦ ਅਸੀਂ ਦੇਖ ਰਿਹਾ ਮੈਂ ਕਰੀਏ ਕੀ ਕਰੀਏ। ਉਸ ਤੋਂ ਬਾਅਦ ਨਾ ਅਸੀਂ ਸੋਚਿਆ ਵੀ ਚਲੋ ਐਵੇਂ ਮੂਵੀ ਵਗੈਰਾ ਦੇਖਦੇ ਹਾਂ ਆਪਾਂ ਉੱਧਰ-ਉੱਧਰ ਘੁੰਮ ਆਦੇ ਹਾਂ। ਵੋ ਅਸੀਂ ਸਭ ਕੁੱਛ ਕੀਤਾ ਬਸ ਔਨੇ ਵਿੱਚ ਸਭ ਦੇ ਨਾ ਰਾਤੀ ਆਪਾਂ ਸੋਣ ਲੱਗੇ ਉਹ ਭੂਤਾ ਵਗੈਰਾ ਵਾਲੀ ਮੂਵੀ ਦੇਖ
ਹੋਏ-ਹੋਏ ਬਸ,
ਈ ਨੀ ਆਪਾਂ ਸੋ ਹੀ ਨੀ ਪਾਇਆ ਕੋਈ ਨੀ ਸੋ ਪਾਇਆ ਤੇ ਅਸੀਂ ਸਵੇਰੇ ਉੱਠੇ ਤੇ ਸਵੇਰੇ ਉੱਠ ਉੱਠ ਕੇ ਨਾ ਜਿਵੇਂ ਦੁੱਧ ਵਾਲਾ ਹੁੰਦਾ ਸੀਗਾ ਘਰ ਤੇ ਅਸੀਂ ਦੁੱਧ ਲਿੱਤਾ ਨੀ ਅਸੀਂ ਸੁੱਤੇ ਰਹਿ ਗਏ ਕਿ ਪਿਆ ਸੁੱਤੀ ਚਾਰ ਵਜੇ ਤੇ ਅਸੀਂ ਉੱਠੇ ਵੀ ਨੀ ਤੇ ਨਾ ਸਾਡੇ ਨਾ ਫੋਨ ਸਾਡੇ ਸਭ ਦੇ ਫੋਨ ਫਲਾਈਟ ਮੋਡ ਤੇ ਮਤਲਬ ਕੋਈ ਇੱਕ ਫੋਨ ਵੀ ਫੋਨ ਨੀ ਸੀਗਾ ਤੇ ਪਿੱਛੋਂ ਫੋਨ ਕਰੀ ਜਾਣ ਘਰ ਦੇ ਕਿਉਂਕਿ ਉਹ ਮਤਲਬ ਦੁੱਧ ਵਾਲਾ ਵੀ ਨਾ ਫੋਨ ਕਰ ਰਿਹਾ ਸੀ ਵੀ ਦੁੱਧ ਨੀ ਲੈ ਰਿਹਾ ਕੋਈ ਤੇ ਕਿਸੀ ਇੱਕ ਨੇ ਫੋਨ ਨੀ ਚੱਕਿਆ ਬਸ ਘਰ ਦੇ ਡਰ ਗਏ ਫੇਰ ਅਸੀਂ ਫੋਨ ਚੰਗਾ ਬਸ ਫੇਰ ਜਦੋ ਫੋਨ ਚੁੱਕਿਆ ਤਾਂ ਸਭ ਸ ਮੈਨੂੰ ਡਾਂਟ ਪਈ ਵੀ ਤੁਹਾਨੂੰ ਉਹ ਕੱਲ ਨੀ ਆਈਏ ਐ ਵੋ ਹੈ। ਕਹਿੰਦੇ ਵੈਸੇ ਸਾਰਾ ਟਾਈਮ ਤੁਹਾਡੇ ਫੋਨ ਤੁਹਾਡੇ ਵੈਸੇ ਹੁਣ ਅਸੀਂ ਗਏ ਤੇ ਤਾਂ ਤੁਹਾਡੇ ਕੋਲ ਤੁਹਾਡੇ ਬੋਲ ਹੀ ਨੇ ਬਸ ਫਿਰ ਜੋ ਸਾਡੀ ਕਲਾਸ ਲੱਗੀ ਉਸ ਛੋਣਾ।
ਸਾਡਾ ਵੀ ਕੁਝ ਐਵੇਂ ਹੋਏ ਸਾਡੇ ਤਾਂ ਅਸੀਂ ਰਾਤੀ ਅਸੀਂ ਮੂੰਹ ਵੀਂ ਰਾਤੀ ਨੀ ਵੇਖਦੇ ਅਸੀਂ ਮਤਲਬ ਜਿਵੇਂ ਨੌ ਦਸ ਜੇ ਅਸੀਂ ਰਾਤੀ ਢਾਈ ਤਿੰਨ ਵਜੇ ਇੰਨੇ ਮੂਵੀ ਲਾਣੀ ਸ਼ੁਰੂ ਕਰਨੀ ਅਸੀਂ ਫੇਰ ਅਸੀਂ ਸਵੇਰੇ ਛੇ-ਛੇ ਵਜੇ ਸੋਣਾ ਫਿਰ ਰਾਤੀ ਤੁਹਾਨੂੰ ਪਤਾ ਕੁਛ ਟਾਈਮ ਵੀ ਇਹੋ ਜੇ ਹੁੰਦਾ ਕਹਿੰਦੇ ਨਾ ਟਾਈਮ ਇਹੋ ਜਿਹਾ ਹੀ ਜਾਂ ਹੁੰਦਾ ਭੂਤੀ ਦੇ ਹੁੰਦੇ। ਅਸੀਂ ਹਲਕਾ ਜ ਬੂਆ ਹਵਾ ਨਾਲ ਪੂ ਆ ਕੱਪੜਾ ਹਿਲਦਾ ਸੀ ਡਰ ਜਾਣਾ ਚੀਕਾਂ ਮਾਰਨੀਆਂ ਤੇ ਬੜੀ ਡਰ ਪੈਂਦੀ ਸੀ। ਸਾਨੂੰ ਕਰੋ ਪੁੜੀ
ਸਾਨੂੰ ਖੁਦ ਨੂੰ ਵੀ ਐਸ ਤਾਂ ਖੁਦ ਹੀ ਹੁਣ
ਉਹ ਹਨਾ ਯਾਦ ਕਰਨੇ ਆ ਬਚਪਨ ਹੁਨ ਕਿੱਥੇ ਉਹ ਬਚਪਨ ਕਿੱਥੇ ਬੱਚਿਆਂ ਨੂੰ ਹੋਣ ਬੱਚੇ ਆ ਬਸ ਫੋਨ ਹੋਣ ਸਭ ਦੇ ਹੱਥ ਚ ਬਸ ਅੱਛ ਹਨਾ ਹਰ ਬੱਚੇ ਨੂੰ ਆਪਣੀ ਪ੍ਰਾਈਵੇਸੀ ਚਾਹੀਦੀ ਅੱਜ ਕੱਲ ਦਾ ਬੱਸ ਕੋਈ ਮਤਲਬ ਕਿਸੇ ਨਾਲ ਨਾ ਬਹਿ ਕੇ ਖੁਸ਼ ਨਹੀ ਹੈ, ਗੱਲ ਕਰਕ ਅਤੇ ਖੁਸ਼ ਨਹੀਂ ਹੈ
ਅਸ੍
ਪਹਿਲੇ ਫੋਨ ਨ ਹਉਂਦੇ ਸੀ ਹਾਂਜੀ
ਉਹੀ ਬ ਆਪਾਂ ਤਾਂ ਜਿਵੇਂ ਕੁ ਕਿੰਨ ਜਾਂਦੇ ਸੀ ਵੀ ਸਾਡੇ ਘਰ ਗਣ ਆਏ ਜਾਂ ਕੁਛ ਆਏਆ ਸਾਡੇ ਅਧਰਟ ਉਹ ਤਾਂ ਮਤਲਬ ਐਵੇਂ ਚਿੜ ਜਾਂਦਾ ਕਹਿੰਦਾ ਕੋਈ ਆ ਜਾਏਨੂੰ ਕੋਈ ਬੁਲਾਏ ਸ ਨਾ ਚਿੜ ਜਾਂਦਾ ਕਹਿੰਦਾ ਮੈਂ ਤਾਂ ਨਹੀਂ ਜਾ ਰਿਹਾ ਆਪਣੇ ਕਮਰੇ ਬੈਠ ਬੈਠ ਕੇ ਬੈਠਾ ਰਹੇਗਾ ਫੋਨ ਲੈ ਕੇ ਬੈਠਾ ਰਹੇਗਾ ਨਾ ਕਿਸੇ ਨਾਲ ਗੱਲ ਕਰਦਾ ਨਾ ਕੁਛ ਮਤਲਬ ਚੰਗਾ ਵੀ ਨੀ ਲੱਗਦਾ ਯਾਰ ਘਰ ਕੋਈ ਰਹਿਆ ਹੋਏਗਾ
ਟੈਕਨੋਲੋਜੀ ਨੇ ਕਿੰਨਾ ਵੀ ਖੁਦ ਦਿਮਾਗ ਖ਼ਰਾਬ ਕਰਤਾ ਸਾਡੀ ਜ ਐੰਗ ਦੀ ਜਿਹੜੀ ਜਨਰੇਸ਼ਨ ਅੱਜ ਕੱਲ੍ਹ ਚੱਲ ਰਹੀ ਹੈ ਨਾ
ਹੋਰ ਅੱਗੋਂ ਇੱਕ ਤਾਂ ਬੋਲਣ ਦੀ ਇਹਨਾਂ ਨੂੰ ਤਮੀਜ਼ ਨਹੀਂ ਰਹੀ ਹੈ ਹਾਂ ਹਾ
ਹਾਂਜੀ ਹ ਹ ਬਸ ਕੀ ਕਰਹੀਏ, ਅਸ ਤਾਂ ਵਖੋ ਆਪਣੇ ਬੱਚਿਆਂ ਨੂੰ ਸਮਝਾਈਦਾ ਤੁਸੀਂ ਠੀਕ ਰਹਿਣਾ ਵੇ ਹਨਾ ਇੱਜਤ ਬਣਾ ਕੇ ਰੱਖਣੀ ਹੈ
ਨਹੀਂ ਨਾ ਆਪਣੇ ਬੱਚਿਆਂ ਨੂੰ ਹਿ ਸਮਝਾਇਆ ਜਾ ਸਕਦਾ ਹੈ, ਕਿਸੇ ਹੋਰ ਦੇ ਬੱਚੇ ਨੂੰ ਨਾ ਆਪਾਂ ਸਮਝਾ ਨਹੀਂ ਸਕਦੇ
ਬਿਲਕੁਲ ਸਹੀ ਗੱਲ ਹੈ, ਅੱਜ ਕੱਲ ਕਿਸੇ ਨੂੰ ਕੁਝ ਕਹਿਣ ਦਾ ਹਾਲ ਨਹੀਂ ਹੈ
ਉਹੀ ਕਿਸੇ ਨੂੰ ਡਾਂਟ ਵੀ ਇਹਨਾਂ ਤੇ ਅੱਗੋਂ ਸ਼ਿਕਾਇਤ ਲਾ ਚ ਜਾਂਦੇ ਨੇ ਫੇਰ ਉਹੀ ਉਹਨਾਂ ਦੀ ਫੇਰ ਚਾਚੀ ਮੈਨੂੰ ਬੋਲਦੇ ਹੁੰਦੇ ਨੇ ਕਦੀ ਕਦਾਰ ਨਾ ਫ਼ਿਰ ਮੈਨੂੰ ਉਹ ਚੰਗਾ ਨੀ ਲੱਗਦਾ ਮੈਂ ਕਿਹਾ ਇੱਕ ਤਾਂ ਇਹਨਾਂ ਨੂੰ ਤ੍ਮੀਜ਼ ਸਿੱਖਾਂ ਆਓ ਉਪਰੋ ਇਹਨਾਂ ਦੀਆਂ ਗੱਲਾਂ ਸੁਣੋ ਫੇਰ ਮੈਂ ਕਹਿੰਨੀ ਹ ਬਈ ਤੁਸੀਂ ਸੁਪਣੇ ਮਿਲਦੇ ਆਪਣੇ ਕੰਮ ਨਾਲ
ਪਹਿਲੇ ਦਾ ਜ਼ਮਾਨਾ ਹੁੰਦਾ ਸੀ ਵੀ ਹਾਂ ਮਾਵਾਂ ਹੋਰ ਕਿਸ ਕਿਸੇ ਬੱਜੇ ਨੂੰ ਡਾਦਂ ਦੇਂਨ੍ ਗਿਆ ਚ ਮਾਵਾ ਖੇਂਦਿਆਂ ਕੀ ਕੋਈ ਗੱਲ ਨਹੀਂ ਤੁਸੀਂ ਸਮਝਾਉਂਦੇ, ਤੁਸੀਂ ਵੀ ਮਾਂ ਦੇਖੀਲੱਗਦੇ ਹੋ ਇਹਦੀ ਹਨਾ ਪਰ ਅੱਜ ਕੱਲ੍ਹ ਕਿੱਥੇ ਵੇਖੋ ਅੱਜ ਕੱਲ੍ਹ ਬੱਚੇ ਨਹੀਂ ਸੁਣਦੇ ਆਪਣੇ ਬੱਚੇ ਨੀ ਹੋਰਾਂ ਦੀ ਤਾਂ ਦੂਰ ਦੀ ਗੱਲ ਏ ਵੇਖੋ
ਸਹੀ ਗੱਲ ਹੈ। ਮੈਂ ਤਾਂ ਖੁਦ ਏ ਹੀ ਦੇਖ ਰਹੀ ਹੁੰ। ਬਈ ਨਹੀਂ ਆਹ ਦੇਖੋ ਤੁ ਵੀ ਮੈਂ ਨਾ ਇਹ ਹੀ ਦੇਖਿਆ ਮੈਂ ਸੋਚ ਹੀ ਸੀ, ਮੈਂ ਕਾ ਪੁੱਛਾਂ ਇਹਨਾਂ ਨੂੰ ਗੱਲ ਕਰਾਂ ਤੇ ਜਿਵੇਂ ਮੇਰੇ ਆਲੀ ਤੇ ਕਿਸੇ ਤੋਂ ਵੀ ਡਰ ਦੇਦੀ ਨੇ ਪਰ ਜਿਵੇਂ ਮੈਂ ਬੋਲਦਾ ਨਾ ਕੋਈ ਗੱਲ ਤੇ ਉਹ ਸੁਣਦੇ ਨੇ ਵੀ ਹਾਂ ਵੀ ਮੰਮੀ ਬੋਲ ਰਹੀਏ ਕੋਈ ਗੱਲ ਇਹ ਬੋਲ ਦੀ ਨੀ ਗੀ ਲੇਕਿਨ ਬਾਕੀ ਤਾਂ ਕੋਈ ਜਿਵੇਂ ਐ ਜਿਵੇਂ ਹੁਣ ਬੱਚੇ ਵੀ ਆਏ ਹੋਏ ਨੇ, ਹੁਣ ਇਹ ਨਾ ਚੱਲ ਮੇਰੇ ਇਹ ਪਿਆਰ ਵੀ ਕਰਦੇ ਹੀ ਨੇ ਤੇ, ਸਾਰੇ ਸੁਣ ਲੈਂਦੇ ਨੇ ਜਿਵੇਂ ਮੈਨੂੰ ਬੋਲਦਾ ਨਾ, ਕਿ ਚਲੋ ਬਸ ਹੁਣ ਬਹੁਤ ਹੋ ਗਿਆ, ਹੁਣ ਨਾ ਇੰਨੀ ਕਰਨਾ ਉਹ ਨੀ ਕਰਨਾ। ਕਰਨਾ ਤੇ ਸੁਣਦੇ ਨੇ। ਤੇ ਬਾ ਕੀ ਮੈਂ ਤਾਂ ਘਰ ਕਹਿੰਦੀ ਆ ਮੇਰੇ ਘਰਦੇ ਹੀ ਨੇ ਘਰ ਚ ਹੀ ਨੀ ਸੁੁਣਦੇ ਬਾਕੀ ਕਿਉਂਕਿ ਇਹਨਾਂ ਨੂੰ ਹੋ ਜਾਂਦਾ ਵੀ ਹਾਂ ਜੋ ਆਪਾਂ ਕਹਿ ਤਾਂ, ਉਹੀ ਸਹੀਏ।
ਬਸ ਜੀ ਕੁੱਛ ਕਹਿਣ ਦਾ ਹਾਲ ਨੀ ਮੈਂ ਤਾਂ ਆਪ ਹੁਣੇ ਬ੍ਰਦਰ ਇਨਲੋ ਦੇ ਬੱਚਿਆਂ ਨੇ ਆਣਾ ਤੇ ਮੈਂ ਆਪਣੇ ਬੱਚਿਆਂ ਨੂੰ ਪਹਿਲੇ ਸਮਝਾਤਾ, ਮੈਂ ਕਿਹਾ ਵੇਖੋ ਤੁਸੀਂ ਖਿਡੌਣੇ ਆ ਪਿੱਛੋਂ ਲੜਨਾ ਨੀ ਪਾਗਲਾਂ ਅੱਕਣ ਠੀਕ ਹੈ ਨਾ, ਤੁਸੀਂ ਆਪਣੀ ਚੀਜ਼ਾਂ ਪਹਿਲੇ ਸਾਂਭ, ਵੇਖੋ ਬੱਚੇ ਛੋਟੇ-ਛੋਟੇ ਨੇ ਖਿਡੋਣੇ ਲੈ ਜਾਂਦੇ ਨੇ ਫਿਰ ਦੇਖ ਬੱਚਿਆਂ ਤਾਂ ਕੁਛ ਯਾਦਾਂ ਆਉਂਦੀਆਂ ਬੱਚ ਹਉਦੀਆਂ ਨਾ। ਮੈਂ ਕਿਹਾ ਨਾ ਤੁਸੀਂ ਐਵੇਂ ਲੜਨਾ ਨੀ ਆਪਣੀ ਚੀਜ਼ਾਂ ਪਹਿਲੇ ਸਾਂਭ ਤੁਹਾਨੂੰ ਪਤਾ ਹ ਨਾ ਹਾਂ ਕੀ ਭੂਆ ਦੇ ਆਣਾ। ਬਸ ਤੁਸੀਂ ਸਹੀ ਰਹੋ, ਬਸ ਕਿਸੇ ਹੋਰ ਤੋਂ ਅਸੀਂ ਕੁਛ ਨੀ ਲੈਣਾ ਠੀਕ ਹੈ ਨਾ।
ਸਹੀ ਗੱਲ ਐ, ਮੈਂ ਤੇ ਖੁਦੀ ਹੀ
ਚਲੋ ਠੀਕ ਐ ਫਿਰ ਭ ਵੀ ਹੈ ਦੀਦੀ ਠੀਕ ਹੈ।
ਹਾਂਜੀ-ਹਾਂਜੀ ਚਲੋ ਠੀਕ ਐ।
ਹਾਂਜੀ ਚਲੋ ਠੀਕ ਐ, ਓਕੇ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।